ਹੈਲੋ,
ਹੈਲੋ ਸਸਰੀ ਅਕਾਲ, ਸਸਰੀ ਅਕਾਲ ਕੀ ਹਾਲ ਹੈ ਜੀ। ਵਧੀਆ।
ਹਾਂਜੀ, ਹੋਰ ਕੀ ਕਰਦੇ ਸੀ?
ਕੁਛ ਨਹੀਂ ਬਸ ਲੰਮੇ ਪੈ ਰਹੇ ਸੀ। ਅੱਛਾ ਜੀ, ਹਾਂਜੀ ਤੁਸੀ ਕੀ ਕਰਦੇ ਓ, ਅਸੀਂ ਕੁਝ ਨੀ ਆ ਤੁਸੀਂ ਆਹ ਕੀ ਆਂਦਾ ਹੁੰਦਾ ਸੇਲ
ਹਾਂਜੀ,
ਆਰਟਿਸਟ
ਅੱਛਾ ਆਰਟਿਸਟ ਓ ਤੁਸੀਂ, ਠੀਕ ਹੈ ਜੀ।
ਕੀ ਬਣਾ ਲੈਂਦੇ ਹੋ ਤੁਸੀਂ, ਅਸੀਂ ਡਰਾਇੰਗਸ ਕੈਤੀਸ ਵਗੈਰਾ ਸਭ ਕਰ ਲੈਨੇ ਆ
ਅੱਛਾ ਤੁਹਾਡੀ ਅਵਾਜ਼ ਨਾ ਥੋੜੀ ਘੱਟ ਆ ਰਹੀ ਹੈ, ਥੋ ਖੋਲ ਲੋੋ ਜਰਾ
ਨਹੀਂ ਸਾਡੀ ਖੁੱਲੀ ਦੀਆ ਆਵਾਜ਼ ਅੱਛਾ ਜੀ, ਹੁਣ ਆਉਂਦੀ ਪਈ ਤਾਨੂੰ ਅਵਾਜ
ਹਾਂਜੀ- ਹਾਂਜੀ ਹੁਣੇ ਇਹ ਬੜੀ ਤੇਜ਼ ਆਈ ਸੀ, ਜਦੋਂ ਤੁਸੀਂ ਤੇਜ਼ ਨਾਲ ਬੋਲੇ ਸੀ ਅੱਛ ਐ ਜੀਵਤ ਠੀਕ ਕਿਹਾ ਜੇ
ਉਹ ਤੁਸੀਂ ਰੋਜ਼ ਸਵੇਰੇ ਉ ਕਰਦੇ ਹੋ ਸੈਰ ਕਰਦੇ ਹੋ, ਕਸਰਤ ਕਰਦੇ ਹੋ ਨਹੀਂ ਜੀ ਨਹੀਂ ਅਸੀਂ- ਅਸੀਂ ਤੇ ਸਾਡਾ ਤੇ ਟਾਈਮ ਟੇਬਲ ਵੀ ਬੜਾ ਖ਼ਰਾਬ ਹੈ, ਕਿ ਗਿਆਰਾਂ- ਗਿਆਰਾਂ ਬਾਰਾਂ ਵਜੇ ਤਾਂ ਉੱਠ ਪਾਨੇ ਆਂ।
ਵੈਸੇ ਤ
ਵੈਸੇ ਤੇ ਜਲਦੀ ਉੱਠਣਾ ਬਹੁਤ ਫਾਇਦੇਮੰਦ ਹੁੰਦਾ, ਹਾਂਜੀ ਉਹ ਤਾਂ ਸਾਨੂੰ ਪਤਾ ਈ ਐ ਸੈਰ ਕਰਨੀ ਬਹੁਤ ਫਾ ਤੁਸੀਂ ਤੁਸੀਂ ਆ ਰੇ ਹੋ ਸੈਰ
ਹਾਂਜੀ,
ਹਾਂਜੀ, ਤੁਸੀਂ ਜਾਂਦੇ ਓ ਸਾਰਟਲ, ਹੈਲੋ- ਹੈਲੋ ਹਾਂਜੀ ਉਹ ਮੈ ਨਾ ਥੋੜਾ ਨੈਟ ਨੀ ਚੱਲਾ ਵਾ
ਅੱਛਾ ਜੀ ਅਸੀਂ- ਅਸੀਂ ਜਾਂਦੇ ਸੀ, ਪਹਿਲੇ ਤੇ ਹੁਣ ਅਸੀਂ ਥੋੜਾ ਬੰਦ ਕਰ ਦਿੱਤਾ, ਹਾਂਜੀ ਕਿਉਂਕਿ ਇਹ ਨਾ ਉਹ ਮੇਰੇ ਉਹ ਮੇਰੇ ਕੰਨ ਦਾ ਆਪਰੇਸ਼ਨ ਕਰਾਇਆ ਸੀ ਨਾ ਮੈਂ ਹੂੰ
ਸੁਬੇ ਮੈਮ ਹਾਂਜੀ- ਹਾਂਜੀ। ਤੇ ਉਸ ਤੋਂ ਬਾਅਦ ਫਿਰ ਡਾਕਟਰ ਨੇ ਮਨਾ ਕੀਤਾ ਸੀ, ਅੱਛਾ- ਅੱਛਾ ਘੱਟ ਚਲਣਾ ਸੈਰ ਵਗੈਰਾ ਨਹੀਂ ਕਰਨੀ, ਹਾਂਜੀ।
ਤੇ ਫਿਰ ਉਹ ਜੀ ਓ
ਆਂ ਤੁਹਾਨੂੰ ਪਤਾ ਏ ਜਦੋਂ ਰੁਟੀਨ ਟੁੱਟ ਜਾਏ ਤੇ ਫੇਰ ਉਹ ਦੁਬਾਰਾ ਸ਼ੁਰੂ ਕਰਨਾ ਬਹੁਤ ਮੁਸ਼ਕਿਲ ਹੁੰਦਾ। ਬਿਲਕੁਲ ਸਹੀ ਗੱਲ ਆ।
ਵੈਸੇ ਤੇ ਸੈਰ ਕਰਨੀ ਬੋਤ ਵਦੀਆ ਤੁਸੀ ਸਵੇਰੇ ਰੋਜ ਸਵੇਰੇ ਜਲਦੀ ਉਠਿਆ ਕਰੋ ਸੈਰ ਕਰਿਆ ਕਰੋ ਹਾਂਜੀ ਹਾਂਜੀ ਅਸੀ ਟ੍ਰਾਈ ਕਰ
ਤੇ ਤੁਸੀਂ ਆਪਣੀ ਛੱਤ ਤੇ ਟਹਿਲ ਲਿਆ ਕਰੋ ਤੇ ਜ਼ਿਆਦਾ ਵਧੀਆ ਰਹਿੰਦਾ ਏ। ਜੇ ਤੁਸੀਂ ਬਾਹਰ ਨਹੀਂ ਜਾ ਸਕਦੇ ਤੇ ਆਪਣੀ ਛੱਤ ਛੱਤ ਤੇ ਟਹਿਲ ਲਓ ਯਾਂ ਫੇਰ ਐਕਸਰਸਾਈਜ਼ ਕਰ ਲੋ ਹਾਂਜੀ। ਨਾਲ ਤੁਸੀਂ ਪਾਣੀ ਦਾ ਵੀ ਬਹੁਤ ਧਿਆਨ ਰੱਖਿਆ ਕਰੋ।
ਅੱਛਾ ਹਾਈਟ ਵੀ ਵਧਦੀ ਹੈ ਪਾਣੀ ਪੀਣ ਨਾਲ।
ਹਾਂਜੀ।
ਹਾਂਜੀ ਅੱਛਾ ਤੁਹਾਨੂੰ ਨੀ ਪਤਾ ਸੀ ਇਹ ਗੱਲ ਦਾ ਨਹੀਂ ਨਹੀਂ ਸਾਨੂੰ ਨੀ ਪਤਾ।
ਤੁਸੀ ਵੈਸੇ ਤੇ ਐਕਸਰਸਾਈਜ਼ ਕਰੋਗੇ ਨਾ ਸਵੇਰੇ ਉਠ ਕੇ, ਪੈਰ ਚੁੱਕ ਕੇ ਜੋ ਆਪਣੀ ਆਪਣੀ ਆਪਣੀ ਬੋਡੀ ਨੂੰ ਪੂਰੀ ਚੰਗੀ ਤਰ੍ਹਾਂ ਖਿੱਚਣਾ ਐ।
ਹਾਂਜੀ।
ਉਹਦੇ ਨਾਲ ਉਹਦੇ ਨਾਲ ਵੀ ਕਾਫ਼ੀ ਲੰਬਾਈ ਵੱਧਦੀ ਹੈ ਤੇ ਸੂਰਿਆ ਨਮਸਕਾਰ ਕਰੋ ਉਠ ਕੇ ਓਮ ਵਿਲੋਮ ਕਰੋ ਔਰ ਕਪਾਲ ਕਪਾਲ ਭਾਤੀ ਚ ਪੇਟ ਜਿਦਾ ਗੜਬੜ ਪੈਂਦਾ ਉਹ ਕਰ ਸਕਦਾ ਐ।
ਕਪਾਲ ਭਾਤੀ ਹਾਂਜੀ।
ਹਾਂਜੀ।
ਤੁਸੀ ਕਰਦੇ ਹੋ।
ਅਸੀ ਅਸੀ ਘਰ ਘਰ ਹੀ ਰਹਿੰਨੇ ਹੁਣ ਮੈਨੂੰ ਥੋੜਾ ਅ ਡੋਕ ਕਲੇ ਮਨਾ ਕੀਤਾ ਨਾ ਤੇ ਮੇਰਾ ਥੋੜੇ ਥੋੜੇ ਦਿਨਾਂ ਬਾਦ ਸਿਰ ਪੀੜ ਹੋਣ ਲੱਗ ਜਾਂਦਾ ਹੈ ਤੇ ਇਸ ਕਰਕੇ ਮੈਂ ਹਜੇ ਸ਼ੁਰੂ ਨਹੀ ਕਰ ਰਹੀ।
ਅੱਛਾ।
ਤੁਹਾਡੇ
ਛੁਟਿਆ ਪੈ ਗਈ। ਹਾਂਜੀ ਸਾਡੀ ਪਈਆਂ ਨੇ।
ਅੱਛਾ ਤੁਸੀਂ ਗਏ ਨੀ।
ਨਹੀਂ ਸਾਡੀ ਮਮਾ ਜੇ ਕਿਦੇ ਉਹਨਾਂ ਨੇ ਮਨਾ ਕਰਤਾ ਮਤਲਬ
ਅੱਛਾ-ਅੱਛਾ ਠੀਕ ਹੈ ਜੀ ਹੋਰ ਦੱਸੋ ਕੁਛ ਤੁਸੀਂ ਕੋਈ ਤੁਹਾਨੂੰ ਕੋਈ ਗਿਆਨ ਵਾਲੀ ਗੱਲ ਪਤਾ ਹੋਏ ਤੇ ਦੱਸੋ
ਹਾਂਜੀ, ਸਾਨੂੰ ਤੇ ਬਹੁਤ ਪਤਾ
ਪਤਾ
ਪਤਾ ਤੇ ਫਿਰ ਦੱਸੋ ਕੁਛ ਕੀ ਪਤਾ ਸਾਨੂੰ ਵੀ ਕੋਈ ਗਿਆਨ ਆ ਜਾਵੇ, ਅੱਛਾ ਜੀ ਤੇਹਨੂੰ ਪਤਾ ਫਿਸ਼ ਖਾਣ ਤੋਂ ਬਾਅਦ ਉੱਤੇ ਦੁੱਧ ਨੀ ਪੀਣਾ ਹੁੰਦਾ
ਹਾਂਜੀ ਉਹ ਉਹਦੇ ਨਾਲ ਫਲੈਰੀ ਹੋ ਜਾਂਦੀ ਆ
ਫੁਲੈਰੀ ਦਾ ਇਲਾਜ ਵੀ ਹੈਗਾ ਸਾਡੇ ਕੋਲ, ਦੱਸ ਦੋ
ਔ ਜੇ ਅਖਰੋਟ ਦਾ ਉਹ ਬਾਹਰ ਵਾਲਾ ਖੋਲ ਹੁੰਦਾ ਹੈ ਨਾ
ਹਾਂਜੀ
ਉਹਨੂੰ ਚੰਗੀ ਤਰ੍ਹਾਂ ਸਾੜ ਲਓ
ਹਾਂਜੀ ਫੇਰ ਸਾੜ ਕੇ ਉਹਦੇ ਵਿੱਚ ਨਾਰੀਅਲ ਦਾ ਤੇਲ ਮਿਲਾ ਕੇ, ਹਾਂਜੀ ਪੇਸਟ ਬਣਾ ਲੋ ਹਾਂਜੀ ਓ ਤੁਸੀਂ ਉਸ ਜਗ੍ਹਾ ਤੇ ਲਗਾਓਗੇ ਨਾ ਤੇ ਤਾ ਫੁਲੈਰੀ ਨੂੰ ਫ਼ਰਕ ਪੈ ਜਾਏਗਾ, ਅੱਛਾ ਮੇਰੀ ਇੱਕ ਦੋਸਤ ਵੀ ਹੈਗੀ ਆ ਉਹਨੂੰ ਇਹ ਗੱਲ ਦੱਸਾਂ
ਅੱਛਾ ਹਾਂਜੀ
ਹਾਂਜੀ, ਜ਼ਰੂਰ ਦੱਸਣਾ ਜਿਹਨੂੰ ਇਹ ਚੀਜ਼ਾਂ ਤੋਂ ਲਾਭ ਮਿਲਿਆ ਤੇ ਦੱਸਣੀ ਚਾਹੀਦੀ ਹੈ, ਸਹੀ-ਸਹੀ ਗੱਲ ਹੈ ਤੁਹਾਨੂੰ ਕੁੱਛ ਪਤਾ ਹੋਏ ਤੇ
ਮੈਨੂੰ ਸਾਨੂੰ ਤਾਂ ਬਹੁਤ ਕੁੱਛ ਪਤਾ ਹੈ ਜਿਵੇਂ ਕਿ ਸਵੇਰੇ ਉੱਠ ਕੇ ਬੱਚਿਆਂ ਨੂੰ ਸੈਰ ਜ਼ਰੂਰ ਪਾਣੀ ਦੇ ਲਾਭ ਹਾਂਜੀ ਪਾਣੀ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ, ਹਰ ਇੱਕ ਬੰਦੇ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਤੇ ਇੱਕ ਵਾਰ
ਵੈਸੇ ਐਸਾ ਕਿਉ ਹੈ ਕਿ ਮਤਲਬ ਐਸਾ ਕਿ ਹੈ
ਹਾਂਜੀ
ਪਾਣੀ ਪੀ ਪਾਣੀ ਜਿਆਦਾ ਪੀਣਾ ਸਾਡੀ ਬੋਡੀ ਅਹ ਵਿੱਚ ਊਰਜਾ ਰਹਿੰਦੀ ਏ ਅੱਛੀ ਤਰ੍ਹਾਂ ਗਰੋ ਕਰਦੀ ਏ ਸਾਡੀ ਬੋਡੀ ਤੇ ਖਾਣਾ ਪਚਾਣ
ਖਾਣਾ ਪਚਾਣ ਚ ਮਦਦ ਮਿਲਦੀ ਏ, ਜੇ ਅਗਰ ਘੱਟ ਪੀਏ
ਹਾਂਜੀ। ਤੇ ਜੇੜਾ ਬੰਦਾ ਘੱਟ ਪਾਣੀ ਪੀਏਗਾ, ਔਦੀ ਸਕਿੰਨ ਤੇ ਤੇ ਇੱਕਤੇ ਦਾਣੇ ਨੀ
ਇਕਤੇ ਦਾਣੇ ਨਿਕਲਣਗੇ, ਹਾਂਜੀ ਔਦੀ ਚਮ ਸਕਿਨ ਜੇੜੀ ਹੋਏਗੀ ਨਾ, ਓਹ ਥੋੜੀ ਐੰਝ ਖੂਸ਼ਕੀ ਵਾਲੀ ਹੋਏਗੀ, ਹਾਂਜੀ। ਹਾਂਜੀ ਔ ਡਰਾਏ -ਡਰਾਏ ਰੈੰਦੀ ਔਦੀ ਸਕਿੰਨ, ਨਹੀਂ ਮੈਂ ਮਤਲਬ ਪਾਨੀ ਘੱਟ ਪੀਂਦਾ, ਪਰ ਮੇਰੀ ਸ ਸਕਿੰਨ ਬੌਤ ਓਇਲੀ ਐ।
ਓਇਲੀ ਏ ਤਾਡੀ
ਅਛਾ, ਤੁਸੀਂ ਨਿੰਬੂ ਪਾਣੀ ਸ਼ੁਰੂ ਕਰੋ ਨਾ ਪੀਣਾ, ਅੱਛਾ ਔਦੇ ਨਾਲ ਕੀ ਹੋਏਗਾ, ਹਾਂਜੀ ਨਿੰਬੂ ਪਾਣੀ ਸ਼ੁਰੂ ਕਰੋ ਤੁਸੀ ਪੀਣਾ, ਔਦੇ ਨਾਲ ਕੀ ਹੋਏਗਾ? ਹਾਂਜੀ ਔਦੇ ਔਦੇ ਨਾਲ ਤੁਵਾਡੀ ਬਾੱਡੀ ਡਿਟੋਕਸ ਹੋਏਗੀ। ਹੂੰ, ਤੇ ਜੋ ਅੰਦਰ ਅੰਦਰ ਗੰਦੇ ਜੈਰੀਲੇ ਔ ਤੱਤ ਹੈਗੇ ਐ, ਔ ਨਿਕਲ ਜਾਣਗੇ ਬੋਡੀ ਤੋ।
ਤੇ ਤੁਸੀਂ ਜੈਦਾ ਤੋਂ ਜੈਦਾ ਨਾ ਪਸੀਨਾ ਕੱਢਆ ਕਰੋ।
ਸੀਨਾ ਕਢਿਆ ਕਰੋ ਆਪਣੇ ਅੰਦਰ ਦਾ, ਪਸੀਨਾ ਕੱਢਿਆ ਕਰਾਂ। ਅੱਛਾ, ਪਸੀਨਾ ਕੈਵੇ ਕੱਢੀ ਦਾ? ਮਤਲਬ ਕੋਈ ਐਹੋ ਜੀ ਐਕਸਰਸਾਈਜ਼ ਕਰੋ ਜਿਦੇ ਨਾਲ ਤਾਡਾ ਪਸੀਨਾ ਰਿਲੀਜ਼ ਹੋਏ, ਓਕੇ।
ਹਾਂ, ਤੇ ਔਦੇ ਨਾਲ ਤਾਡੇ ਜੋ ਅ ਬੋਡੀ ਦੇ ਅੰਦਰ ਬੈਡ ਟੋਕਸਿਸ ਹੈਗੇ ਔ ਨਿਕਲ ਜਾਣਗੇ ਤੇ ਤੇ ਬੋਡੀ ਬੋਡੀ ਡਿਟੋਕਸ ਹੋਏਗੀ, ਦਾਣੇ ਵਗੈਰਾ ਘੱਟ ਨਿਕਲਣਗੇ, ਓਇਲੀ ਸਕਿਨ ਵੀ ਦੂਰ
ਔਇਲੀ ਸਕਿਨ ਵੀ ਦੂਰ ਹੁਣ ਹੋ ਜਾਂਦੀ ਏ, ਨਹੀਂ ਮੇਰੇ ਦਾਣੇ ਤੇ ਥੋੜੇ ਜੇ ਘਟ ਈਨੇ ਵੀ ਤੁਹਾਡੇ ਫੇਸ ਤੇ ਫੇਸ ਤੇ, ਹੁੰਦੇ ਐ ਸਿਰਫ ਦਾਣੇ? ਹਾਂਜੀ, ਫੇਸ ਤੇ ਗੱਲਾਂ ਤੇ ਜੈਦਾ ਹੁੰਦੇ ਐ, ਤੇ ਸਿਰਫ ਤੁਸੀਂ ਔ ਲਗ--ਹਾਂਜੀ ਅ ਮੁਲ ਤਾਨੀ ਮਿੱਟੀ ਚ ਗੁਲਾਬ ਜਲ ਲਗਾਣਾ ਸ਼ੁਰੂ ਕਰੋ, ਤੇ ਔਦੇ ਨਾਲ ਕੀ ਹੋਏਗਾ?
ਔਦੇ ਨਾਲ ਤਾਡੇ ਦਾਣੇ ਠੀਕ ਹੋ ਜਾਣਗੇ, ਕਿਉਂਕਿ ਔ ਔਇਲੀ ਸਿ
ਕਿਸ ਕਿਨੂੰ ਰੋਕਦੀ ਏ। ਹੈਂ।
ਤੇ ਜੋ ਗੁਲਾਬ ਜਲ ਹੁੰਦੈ ਜੋ ਗੁਲਾਬ ਜ ਜਲ ਹੂੰਦੈ
ਹੁੰਦੈ ਜੋ ਗੁਲਾਬ ਜਲ ਹਾਂਜੀ ਹਾਂਜੀ ਹਾਂਜੀ। ਗੁਲਾਬ ਜਜਲ ਦੇ ਵਿੱਚ ਮਿਲਾ ਕੇ ਮੁਲਤਾਨੀ ਮਿੱਟੀ ਲਗਾਓਗੇ ਨਾ, ਹਾਂਜੀ ਔ ਸਕਿੰਨ ਨੂੰ ਡਰਾਈ ਕਰਦੈ, ਅੱਛਾ।
ਹਾਂਜੀ।
ਹਾਂਜੀ। ਹੋਰ ਤੁਹਾਡੇ ਏਥੇ ਗਰਮੀ ਦਾ ਕੀ ਹਾਲ ਏ ਅੱਛਾ। ਕੀ ਕਹਿ ਰੇ ਤੁਹਾਡੀ ਗਰਮੀ
ਸਾਡੇ
ਸਾਡੀ ਗਰਮੀ ਬਹੁਤ ਹੋਈ ਦੀ ਏ ਹੋਈ ਦੀ ਏ
ਅੱਜ
ਅੱਜ ਤਿੰਨ ਦਿਨ ਦੋ ਤਿੰਨ ਦਿਨ ਹੋਗੇ ਬੜਾ ਵਧੀਆ ਮੌਸਮ ਸੀ ਹਾਂਜੀ ਅੱਜ ਦੋ ਦਿਨ ਹੋ ਗਏ ਤੇ ਬਹੁਤ ਬੁਰਾ ਹਾਲ ਹੋਇਆ ਦੈ। ਹਾਂਜੀ ਰਾਤੀ ਥੋੜੀ ਦੇਰ ਏਸੀ ਚਲਾਇਆ ਸੀ ਹਾਂਜੀ
ਤੇ ਹੁਨ ਅਸੀਂ ਅੱਜ ਵੀ ਚਲਾਵਾਂਗੇ ਏਸੀ ਹੋਰ
ਬਸ
ਤੁਸ
ਤੁਸੀਂ ਦੱਸੋ? ਐਸੀ ਤੁਸੀਂ ਡਰੳਇੰਗ ਕਦੀ ਕੀਤੀ ਐ ਜ਼ਿੰਦਗੀ ਚ?
ਹਾਂਜੀ
ਤੂਸੀਂ ਕਦੀ ਅਰਟਿਸ਼ਟ ਵਗੈਰਾ ਮਤਲਬ ਡਰੋਇੰਗ ਵਗੈਰਾ ਕੀਤੀ ਕਦੀ
ਹਾਂਜੀ
ਹਾਂਜੀ ਪਹਿਲਾਂ-ਪਹਿਲਾਂ ਮੈਂ ਕਰਦੀ ਸੀ ਜਦੋ ਬੱਚੇ ਛੋਟੇ ਸੀ ਨਾਲ